ਸਤਿ ਸ੍ਰੀ ਅਕ
ਹੈਲੋ, ਸਤਿ ਸ਼੍ਰੀ ਅਕਾਲ ਜੀ ਕਿੱਦਾਂ?
ਜੀ, ਬਸ ਵਧੀਆ, ਤੁਸੀਂ ਦੱਸੋ?
ਮੈਂ ਵੀ, ਵਧੀਆ ਜੀ, ਵਧੀਆ ਜੀ, ਵਧੀਆ।
ਤੁਸੀਂ ਕੀ, ਕਰ ਰਹੇ ਹੋ?
ਕੁਛ ਨੀ ਜੀ। ਮੈਂ ਤਾਂ, ਤਾਂ ਪੜਨ ਲੱਗਿਆ ਸੀ। ਪੜ ਕੇ ਵਿਹਲਾ ਹੋਇਆ ਸੀ। ਮੈਂ ਕਿਹਾ ਅੱਜ। ਬਾਰੇ, ਸੋਚ ਰਿਹਾ ਸੀ ਆਪਣੇ। ਭੈਣ ਬਾਰੇ ਸੋਚਿ ਰਿਆ ਸੀ। ਮੈਂ ਕਿਹਾ ਆਪਣੀ ਤਾਂ ਹੁਣ, ਮੈਂ ਕਾਲਜ ਪੜਦਾ ਤਾਂ। ਮੇਰੀ ਫੀਸ, ਬਹੁਤ ਜ਼ਿਆਦਾ ਜਾਂਦੀ ਹੈ। ਮੈਂ ਕਿਹਾ ਜੇ, ਉੱਗੇ ਉਹ ਜਦ ਤੱਕ, ਉਹਦੀ ਭਾਰੀ ਹੋ ਗਈ। ਉਦੋਂ ਤਾਂ ਫੀਸ, ਹੋਰ ਜਹਾ, ਬਹੁਤ ਅੱਗੇ ਪਹੁੰਚ ਜਾਣੀ ਆ। ਮੈਂ ਕਿਹਾ ਉਦੋਂ ਅਸੀਂ ਕੀ ਕਰਾਂਗੇ। ਮਤਲਬ ਕਿਵੇਂ ਮੈਨੇਜ, ਕਰਾਂਗੇ ਸਾਰੇ ਪਾਸੇ ਤੋਂ।
ਹਾਂਜੀ। ਦੇਖੋ ਜੈਸੇ- ਜੈਸੇ, ਜਮਾਨਾ ਬੜ ਰਿਹਾ ਤੇਸੀ ਤੇ ਫੀਸ ਵੀ, ਉੱਪਰ ਹੋ ਜਾਂਦੀ ਹੈ। ਪਹਿਲੇ ਣਿਤੀ ਨੀ ਹੁੰਦੀ ਤ ਤੇ ਅਬ ਇਤਨੀ ਹੋ ਜਾਂਦੀ ਹੈ। ਇੱਕ ਸੈਮੈਿਸਟਰ ਦੀ ਫੀਸ। ਤੇ ਵਨ ਈਅਰ, ਦੀ ਹੋ ਜਾਂਦੀ ਹੈ। ਜੈਸੇ ਪਹਿਲੇ ਵਨ ਈਅਰ, ਦੀ ਫੀਸ ਹੋਦੀ ਸੀ ਨਾ। ਤੇ ਅ ਊ ਨੀ, ਫੀਸ ਹੁੰਦੀ ਹੈ।
ਹ। ਹਾਂਜੀ, ਉਹੀ ਜਿਵੇਂ ਮੈਂ ਹੁਣ, ਬੀਟੈਕ ਕਰ ਰਿਹਾ। ਮੈਂ ਕਈ ਜਗਾ ਦੇਖਦਾ। ਕੰਪੇਅਰ ਕਰਦਾ ਤਾਂ ਕਿਤੇ- ਕਿਤੇ ਤਾਂ ਇੱਕ ਸਮੈਸਟਰ ਦੀ ਫੀਸ, ਇੱਕ ਲੱਖ, ਤੱਕ ਪਹੁੰਚ ਰਹੀ ਆ। ਤਾਂ ਉਹੀ ਸੋਚਦਾ, ਮੈਂ ਕਿਹਾ ਜੇ ਜਿਵੇਂ ਉਹ ਪਹਿਲਾਂ, ਐਜੂਕੇਸ਼ਨ ਜਿਹ ਨਾਲ ਸੁਣਿਆ ਜਾਂਦਾ ਸੀ, ਜਿਵੇ ਮੇ ਪਾਪਾ ਉਹਨਾਂ ਨਾਲ ਗੱਲ ਕਰਦਾ। ਉਹ ਕਹਿੰਦੇ ਸੀ। ਕਿ ਹਾਂ। ਕਿ ਸਾਡੀ ਵਾਰ, ਤਾਂ ਇਹੋ ਜਿਹਾ, ਕੁਛ ਹੁੰਦਾ ਹੀ ਨਹੀਂ ਸੀ। ਕਿ ਪੁੱਤ ਅਸੀਂ ਕਦੇ- ਕਦੇ ਫੀਸ ਵੀ ਨਹੀਂ ਦਿੱਤੇ ਸੀ। ਸਾਡੀੇ ਤਾਂ ਫੀਸ ਦੂਜੀ ਤਰਾਂ ਜਾਂਦੇ ਹੰਦੇ ਸੀ। ਦਾਣਿਆਂ ਦੇ, ਪਾ ਜਾਂਦੇ ਹੁੰਦੀ ਸੀਗਾ। ਕਿਤੇ ਦਾਣੇ ਦੇ ਤੇ, ਜਾਂ ਹੋਰ ਕੁਝ ਹੁੰਦਾ ਸੀ। ਕਿ ਸਾਡੇ ਵੇਲੇ ਇੰਨੇ ਸਕੂਲ ਨੀ ਹੁੰਦੇ ਸੀ। ਤਾਂ ਫੀਸ ਨੀ ਹੁੰਦੀ ਸੀ। ਸਾਡੇ ਪਰ ਜਿਹੜਾ ਬਹਿ ਗਿਆ। ਨਾਮ ਜਿਹਨਾਂ ਦਾ ਨਾਮ ਲਿਖਿਆ ਹੁੰਦਾ ਸੀ। ਉਹ ਬਹਿ ਜਾਂਦੇ ਸੀ। ਉਹ ਪੜ ਕੇ ਆ ਜਾਂਦੇ ਸੀ ਆਪਣਾ।
ਹਾਂਜੀ। ਦੇਖੋ ਅੱਜ ਕੱਲ ਤੋਂ, ਵੈਸੇ ਵੀ ਐਜੂਕੇਸ਼ਨ ਦੀ, ਬਹੁਤ ਨੀਡ ਹੁੰਦੀ ਹੈ। ਅੱਜ ਕੱਲ ਤੋਂ ਪਹਿਲੇ ਤੋ, ਹੋਤਾ ਤਾਂ ਕਿ ਬ ਬੱਚੇ ਨਹੀਂ ਪੜਦੇ ਤੇ, ਕੋਈ ਗੱਲ ਨਹੀਂ ਹੁੰਦੀ। ਲੇਕਿਨ ਅੱਜ ਕੱਲ ਤਾਂ, ਇਤਨੀ ਨੀਡ ਹੋ ਗਈ। ਤੇ ਹਰ ਚੀਜ਼ ਐਜੂਕੇਸ਼ਨ ਹਰ ਚੀਜ਼ ਮੇਂ, ਮਜੂਕੇਸ਼ਨ ਦੀ ਜ਼ਰੂਰਤ ਹੁੰਦੀ ਹੈ। ਤੇ ਤੁਸੀਂ ਮੋਬਾਇਲ ਹਾਂਜੀ, ਤੇ ਤੁਸੀਂ ਮੋਬਾਇਲ ਚਲਾ ਲੋ। ਤੇ ਕੁੱਝ ਵੀ ਜਬ ਆਪ ਨੂੰ, ਇੰਨਾ ਹੀ ਪਤਾ। ਕੀ ਲਿਖਾ ਹੈ, ਕੀ ਨਹੀਂ ਲਿਖਾ, ਤੇ ਆਪ ਕੀ ਕਰ ਸਕਦੇ ਹੋ।
ਸਹੀ ਕਿਹਾ ਸੀ। ਜਿਵੇਂ ਹੁਣ ਅੱਜ ਕੱਲ ਐਜੂਕੇਸ਼ਨ ਦੀ, ਜਿਵੇਂ ਕਹਿ ਦੋ ਨੀਡ ਹੁੰਦੀ ਹੈ। ਹਰ ਜਗਾ ਤਾਂ ਇਹ ਗੱਲ ਸਹੀ ਵੀ ਆ। ਪਰ ਕਿਤੇ ਐਂ ਕੁਛ ਜਗਾ ਤੇ ਐਜੂਕੇਸ਼ਨ, ਦੀ ਨੀਡ ਹੁੰਦੀ ਆ। ਪਰ ਕੁਛ ਜਗਾ, ਤੇ ਉਹ ਐਕਸਟਰਾ ਚੀਜ਼ਾਂ, ਵੜੀਆਂ ਹੁੰਦੀਆਂ ਨੇ, ਜਿਵੇਂ ਹੁਣ ਮੈਂ ਗ ਹੋਸਪਿਟਲ ਚ, ਜਾਂਦੇ ਹਾਂ। ਸਰਕਾਰੀ ਹੋਸਪਿਟਲ ਚ ਜਾਂਦੇ ਹਾਂ, ਤਾਂ ਕੁਛ ਇਹੋ ਜਿਹੇ, ਬਜ਼ੁਰਗ ਵੀ ਹੁੰਦੇ ਆ। ਜਿਹਨਾਂ ਨੂੰ ਉਹ ਮਤਲਬ, ਸਕੈਨ ਕਰਕੇ ਉਹਨਾਂ ਨੇ ਆਧਾਰ ਕਾਰਡ ਤੇ, ਓ ਟੀ ਪੀ ਆਉਂਦਾ, ਤਾਂ ਕੁਛ ਇਹੋ ਜਿਹੀ ਚੀਜ਼ਾਂ ਨੇ, ਜ ਉਹਨਾਂ ਨੂੰ, ਹੁਣ ਉਹਨਾਂ ਨੂੰ ਕਿਆ ਪਤਾ ਲੱਗੇ। ਜਾਂ ਉਹ ਕੱਲੇ ਆਉਂਦੇ। ਕੀ ਪਤਾ ਉਹਨਾਂ ਦੇ ਫੈਮਲੀ ਨਾ ਹੋਵੇ। ਪਿੱਛੇ ਤਾਂ ਉਸ ਜਗਾ ਤੇ, ਬਹੁਤ ਔਖਾ ਹੁੰਦਾ ਇਹਨਾਂ ਨੂੰ।
ਤਾਂ ਜੇ, ਤਾਂ ਡਿਸਕ੍ਰਿਮੀਨੇਸ਼ਨ ਹੋ ਗਿਆ। ਨੇ ਤੇ ਕੋਂਸਟੀਟਿਊਸ਼ਨ ਵੀ ਕਹਿੰਦੇ ਆ, ਨਾ ਕਿ ਆਰਟੀਕਲ ਫਿਫਟੀਨ, ਮੈਂ ਬਤਾਦੇ ਕਿ ਅਗਰ ਇਸ ਤਰਾਂ, ਦਾ ਹੋਤਾ ਹੈ। ਤਾਂ ਡ ਡਿਸਕ੍ਰਿਮਨੇਸ਼ਨ ਹੋ ਜਾਂਦਾ ਹੈ, ਬੰਦੋ ਦਾ। ਤੇ ਐਜੂਕੇਸ਼ਨ, ਜੋ ਪੜੇ- ਲਿਖੇ ਹੁੰਦੇ ਆ। ਜੋ ਪੜ੍ਹੇ ਲਿਖੇ ਨਹੀਂ ਹੁੰਦੇ ਹੈ ਉਹ ਨੂੰ ਹਮਾਰਾ ਫਰਜ਼ ਹੁੰਦਾ ਹੈ ਕਿ ਉਹ ਨੂੰ ਹ ਬਤਾਏ ਕਿ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਕਸੇ। ਕਰਨਾ ਹੁੰਦਾ ਕੈਸੇ ਨੀ ਕਰਨਾ ਹੁੰਦਾ ਲੇਕਿਨ ਅੱਜ ਕੱਲ ਕੋਈ ਨੀ ਪਤਾ ਆਉਂਦਾ ਹੈ।
ਹਾਂਜੀ ਉਹ ਵੀ ਬੰਦੇ ਨੂੰ ਐਂ ਹੁੰਦਾ ਅੱਗੇ ਚੱਲ ਕਿਆ ਕਰਨਾ ਕਿ, ਉਹੀ ਟਾਈਮ ਖਰਾਬ ਹੋਣਾ। ਇਹਦਾ ਵਧੀਆ, ਮੈਂ ਆਪਣਾ ਕੰਮ ਕਰਾਂ।
ਹਾਂਜੀ ਉਸ ਸਾਡੀਕਲ ਤਾਂ ਕੋਈ ਫਾਇਦਾ ਨਹੀਂੀ ਕੋਈ ਫਾਇਦਾ ਨਹੀਂ ਲੈਂਦੇ ਤੇ ਸਭ ਕਹਿੰਦੇ ਕੋਈ ਸਭ ਇਗਨੋਰ ਮਾਰ ਕੇ ਚਲੇ ਜਾਂਦੇ ਹੈ ਤੇ ਜ ਪੜੇ ਲਿਖੇ ਨਹੀਂ ਹੈ ਤੇ ਕਰ ਲੈਂਗੇ ਕੁਛ ਲੋੜ ਨਹੀਂ ਹੈ ਕੀ ਫਾਇਦਾ ਉਸੇ ਆਰਟੀਕਲ ਕਲ ਅਗਰ ਤੁਸੀਂ ਦੇ ਰਹੇ ਹੋ ਉਸ ਆਰਟੀਕਲ ਦਾ ਫਾਇਦਾ ਤਾਂ ਤੁਸੀਂ ਦੂਸਰੋ ਨੂੰ ਵੀ ਪੜ੍ਹਾਓ ਕਿ ਇਸਨ ਅਗਰ ਯੇ ਆਰਟੀਕਲ ਦਿਆ ਹੁਆ ਤੇ ਆਪ ਇਸ ਕਾ ਵੋ ਮਤ ਕਰੋ।
ਹੈਲੋ।
ਲੇਕਿਨ ਅੱਜ ਕੱਲ ਕੋਈ ਨੀ ਸੁਣਦਾ ਜੀ ਸਭ ਅਪਣੀ, ਅਪਣੀ ਲਾਈਫ ਵਿੱਚ ਲਗੇ ਹੁੰਦੇ। ਠੀਕ ਹੈ
ਸਹੀ ਕਿਹਾ, ਤਾਂ ਹੀ ਤੇ ਹੁਣ ਜਿਵੇ ਕਹਿੰਦੇ ਐ ਸਾਡੇ ਪੇਰੈਂਟਸ ਸਾਨੂੰ ਬਹੂ ਬੋਲਦੇ ਹੈ ਕਿ ਹਾਂ ਪੜ੍ਹਿਆ ਕਰੋ ਕਿਉਂਕਿੁ ਹੁਣ ਅੱਜ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਕਿ ਇੱਕ ਟਾਈਮ ਤੱਕ ਹੈ ਜਿਹੜੇ ਪੜ੍ਹੇ ਲਿਖ ਹਾਂ ਤਾਂ ਉਹੀ ਅੱਗੇ ਜਾ ਪਾਣਗੇ ਅੱਗੇ ਜਾ ਕੇ ਸਭ ਤੋਂ ਜ਼ਿਆਦਾ ਇਹੀ ਚੀਜ਼ਾਂ ਹੋਣੀਆਂ ਕਿ ਹਾਂ ਪੁੱਤਰ ਕਾਕਾ ਤੂੰ ਕਿੰਨਾ ਪੜ੍ਹਿਆ ਹੋਇਆ ਯਾਰ। ਤੇਰੀ ਕਿੰਨੀ ਪੜ੍ਹਾਈ ਆ।
ਤੇ।
ਤਾਂ ਅੱਜ ਕੱਲ੍ਹ ਅੱਗੇ ਜਾ ਕੇ ਸਾਰੀਆਂ ਉਹੀ ਗੱਲਾਂ ਹੋਣੀਆਂ ਨੇ।
ਹਾਂਜੀ ਦੇਖੋ ਜੀ ਐਜੂਕੇਸ਼ਨ ਦਾ ਮਤਲਬ ਸਹੀ ਗਲਤ ਦੀ ਪਹਿਚਾਣ ਕਰਨਾ ਨਹੀਂ ਜਿਸ ਬੰਦੇ ਕੋਲ ਐਜੂਕੇਸ਼ਨ ਹੋਵੇ ਉਹ ਹਰ ਸਿਚੁਏਸ਼ਨ ਨੂੰ ਸਮਝ ਕੇ ਡਿਸੀਜ਼ਨ ਲੈਂਦਾ ਹੈ।
ਹਾਂਜੀ ਸਹੀ ਗੱਲ ਆ ਬੰਦਾ ਹਰ ਚੀਜ਼ ਦਾ ਪਲੈਨ ਬਣਾ ਕੇ ਚੱਲਦੈ।
ਹਾਂਜੀ, ਦੇਖੋ ਅੱਜ ਕੱਲ ਦੇ ਟਾਈਮ ਵਿੱਚ ਤਾਂ ਐਜੂਕੇਸ਼ਨ ਕੀ ਇਤਨੀ ਜ਼ਰੂਰਤ ਹੋਗ ਗਈ ਹੈ ਜੀ ਬਿਨਾਂ ਐਜੂਕੇਸ਼ਨ ਦੇ ਨੌਕਰੀ ਨਹੀਂ ਮਿਲਦੀ ਅੱਜ ਕਲ ਤੋਂ ਨਾ ਸੁਸਾਇਟੀ ਵਿੱਚ ਰਿਸਪੈਕਟ ਮਿਲਦੀ ਹੈ‌। ਪਰ ਐਜੂਕੇਸ਼ਨ ਦਾ ਅਸਲੀ ਮਤਲਬ ਸਿਰਫ ਪੈਸਾ ਕਮਾਨਾ ਨਹੀਂ ਹੈ ਜੀ ਬਲਕਿ ਅੱਛਾ ਇਨਸਾਨ ਬਣਨਾ ਵੀ ਹੈ ਜੀ।
ਹਾਂਜੀ ਐਜੂਕੇਸ਼ਨ ਐਂ ਨੀ ਹੈਗੀ ਕਿ ਇੱਕ ਟਾਈਮ ਤੱਕ ਸੀਮਿਤ ਆ ਬੰਦਾ ਐ ਨੀ ਹੈ ਕਿ ਹ ਬਸ ਕਿ ਹਾਂ ਇੰਨਾ ਪੜ੍ਹਾਈ ਦਾ ਸੈਟ ਇੰਦੇ ਬਾਰਵੀਂ ਤੱਕ ਉਹ ਇਹਦੋ ਅੱਗੇ ਕੁਛ ਪੜ੍ਹਨਾਗੇ ਜਾਂ ਕੁਛ ਸਿੱਖਣਾ ਨੀ ਚਾਹੁੰਦਾ। ਐਜੂਕੇਸ਼ਨ ਦਾ ਮਤਲਬ ਹੁੰਦਾ ਹਰ ਵਕਤ ਸਿੱਖਣਾ ਜਾਂ ਜਿਹੜਾ ਆਪਣੇ ਕੋਲ ਹੈਗਾ ਦੂਜਿਆਂ ਨੂੰ ਦੇਣਾ ਵੰਡਣਾ ਗਿਆਨ ਥੋੜ੍ਹਾ ਜਿਹਾ ਤਾਂ ਬੰਦਾ ਆਪਣੇ ਵਿਚਾਰ ਸਾਂਝੇ ਕਰ ਸਕਦਾ ਦੂਜੇ ਨਾਲ।
ਹਾਂਜੀ ਦੇਖੋ ਪਹਿਲੇ ਕਹਿੰਦੇ ਨੇ ਪਹਿਲੇ ਟਾਈਮ ਚ ਲੋਕ ਕਹਿੰਦੇ ਕਹਿੰਦੇ ਸੀ ਕਿ ਲੜਕਓ ਕੋ ਇੰਨੀ ਪੜ੍ਹਾਈ ਕਿ ਕੀ ਜ਼ਰੂਰਤ ਹੈ।
ਹਾਂਜੀ।
ਅੱਜ ਦੇ ਟਾਈਮ ਵਿੱਚ ਦੇਖੋ ਅਗਰ ਲੜਕੀ ਕਿ ਐਜੂਕੇਟਡ ਹੈ ਤਾਂ ਪੂਰਾ ਪਰਿਵਾਰ ਐਜੂਕੇਟਡ ਹੋ ਜਾਂਦਾ ਹੈ।
ਹਾਂਜੀ ਸਹੀ ਗੱਲ ਐ, ਅੱਜ ਕੱਲ੍ਹ ਤਾਂ ਜੇ ਦੇਖਿਆ ਜਾਵੇ ਤਾਂ ਕੁੜੀਆਂ ਜ਼ਿਆਦਾ ਅੱਗੇ ਪਹੁੰਚਣ ਵਾਲੀਆਂ ਹੋਈਆਂ ਪਈਆਂ ਪਰ ਮੁੰਡੇ ਵੀ ਤਾਂ ਉਸ ਹਿਸਾਬ ਨਾਲ ਜਿੇ ਬੈਲੈਂਸ ਹੋਇਆ ਪਿਆ ਹੁਣ ਕੁੜੀਆਂ ਮੁੰਡੇ ਦੋਨੋਂ ਇੱਕ ਲੈਵਲ ਤੇ ਪਹੁੰਚ ਗਏ ਨੇ।
ਹਾਂਜੀ ਅੱਜ ਕੱਲ੍ਹ ਤਾਂ ਬਿਲਕੁਲ ਹੀ ਜ਼ਮਾਨਾ ਬਦਲ ਗਿਆ। ਪਹਿਲਾਂ ਨੀ ਹੁੰਦਾ ਥਾ ਪਹਿਲਾਂ ਕਹਿੰਦੇ ਸੀ ਕਿ ਲੜਕੀ ਨੂੰ ਕੀ ਕਰਨਾ ਪੜਾ ਕੇ ਤੇ ਰੋਟੀ ਚੁਲ੍ਹਾ ਹੀ ਤੋਂ ਕਰਨਾ। ਲੇਕਿਨ ਅਜ ਕੱਲ ਤਾਂ ਸਭ ਲੜਕੀਆਂ
ਪਹਿਲਾਂ ਜਿਵੇਂ ਘਰ ਚ ਕਹਿੰਦੇ ਹੁੰਦੇ ਸੀ ਕਿ ਇੱਕ ਮੁੰਡਾ ਤੇ ਇੱਕ ਕੁੜੀ ਆ ਤਾਂ ਸਮਝ ਲੋਓ ਮੁੰਡਾ ਜਿਆਦਾ ਪੜ੍ਹਿਆ ਹੋਇਆ ਆ ਕੁੜੀ ਨੂੰ ਸਿਰਫ ਘੱਟ ਹੀ ਪੜ੍ਹੀਆਂ ਹੋਈਆਂ ਨੇ ਤਾਂ ਐਵੇਂ ਹੁੰਦਾ, ਹੁੰਦਾ ਪਰ ਅੱਜ ਕੱਲ੍ਹ ਜਾਦਾਤਰ ਐਵੇਂ ਹੁੰਦੈ ਕਿ ਮੁੰਡਾ ਜਾਂ ਥੋੜਾ ਜਿਹਾ ਮੁੰਡੇ ਜਾਂ ਕੁੜੀ ਦੋਨੋਂ
ਹਾਂਜੀ, ਹਾਂਜੀ। ਤੇ ਉਹਨੂੰ ਨੀ ਫ਼ਾਇਦਾ ਹੋਣਾ ਵੀ ਦੇਖੋ, ਹਾਂਜੀ। ਇਹ ਪੜ੍ਹੀ ਲਿਖੀ ਮਾਂ ਹੁੰਦੀ ਹੈਏ ਤਾਂ ਆਪਣੇ ਬੱਚੇ ਨੂੰ ਵੀ ਵੈਲਿਊ ਬਤਾਂਦੀ ਹੈ ਤੇ ਉਹਨਾਂ ਨੂੰ ਫਿਊਚਰ ਵੀ ਸਿਕਿਓਰ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਪ ਤ ਕੇ ਕਿ ਆਗੇ ਗਾਈਡ ਕੈਸੇ ਕਰਨਾ ਉਸਨੂੰ ਵੀ ਪਤਾ ਹੋਤਾ ਹੈ ਤੇ ਬੱਚੇ ਨੂੰ ਕਿਸ ਅ ਡਾਇਰੈਕਸ਼ਨ ਵਿੱਚ ਜਾਣਾ ਹੈ।
ਸਹੀ ਕਿਹਾ ਜੀ, ਉਸ ਹਿਸਾਬ ਨਾਲ ਬੱਚੇ ਉਹ ਬੱਚੇ ਨੂੰ ਐਵੇਂ ਦੇਖ ਸਕਦੀ ਉਹ ਉਹਨਾਂ ਸਮਝ ਸਕਦੀ ਕਿ ਹਾਂ ਕਿਹੜੀ ਪੁਜੀਸ਼ਨ ਤੇ ਕਿਸ ਟਾਈਮ ਕਿਹੜੀ ਕਿਸ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਸਕਦੀ ਆ।
ਹਾਂਜੀ, ਹਾਂਜੀ ਤੇ ਐਜੂਕੇਸ਼ਨ ਹਾਂਜੀ। ਹਾਂਜੀ, ਹਾਂਜੀ ਉਹੀ ਗੱਲ ਹੈ ਜੀ ਐਜੂਕੇਸ਼ਨ ਨਾਲ ਦੇਖੋ ਜੀ ਕੌਣ ਕੋਨਫਿਡੈਂਸ ਆਉਂਦਾ ਹੈ ਤੇ ਜਦੋਂ ਅਹ ਬੰਦਾ ਪੜਾ ਲਿਖਿਆ ਹੁੰਂਦੈ ਤਾਂ ਬਿਨਾ ਡਰੇ ਆਪਣੀ ਬਾਤ ਵੀ ਰੱਖ ਸਕਦਾ ਹੈ।
ਸਹੀ ਕਿਹਾ ਹੈ ਜੀ ਅੱਜ ਕੱਲ੍ਹ ਯਾਤਰਾ ਇਹੀ ਲਿਖਿਆ ਕਿ ਹਾਂ ਕੁੜੀਆਂ ਡਰ ਜਾਂਦੀਆਂ ਨੇ, ਜਾਂ ਪਿੱਛੇ ਹਟ ਜਾਂਦੀਆਂ ਨੇ। ਤਾਂ ਉਹੀ ਜਗ੍ਹਾ ਜੇ ਕੁੜੀ ਪੜ੍ਹੀ ਹੋਵੇ ਤਾਂ ਪੜ੍ਹੀਉਂ ਤਾਂ ਉਹਨੂੰ ਪਤਾ ਕਿ ਉਹ ਕਿਹੜੀ ਗੱਲ ਕਿੱਥੇ ਰੱਖ ਸਕਦੀ ਏ। ਜਿਹਦੇ ਨਾਲ ਉਹਦੀ ਗੱਲ ਵਧੀਆ ਸੁਣੀ ਜਾਵੇ।
ਹਾਂਜੀ- ਹਾਂਜੀ ਅੱਜ ਕੱਲ੍ਹ ਤਾਂ ਇੰਟਰਨੈਟ ਦੀ ਵਜ੍ਹੇ ਨਾਲ ਐਜੂਕੇਸ਼ਨ ਹੋਰ ਈਜ਼ੀ ਹੋ ਗਿਆ ਹੈ ਜੀ। ਤੇ ਔਨਲਾਈਨ ਕਲਾਸਾਂ ਲੈ ਲਹੇ ਤਾਂ ਫਿਰ ਯੂਟੀਊਬ ਸਭ ਕੁਛ। ਸਿੱਖ ਲੈ ਤੁਸੀਂ ਕੁੱਝ ਵੀ ਕਰਲਓ ਤੇ ਐਜੂਕੇਸ਼ਨ ਕਹੀ ਸੇ ਵੀ ਸਿੱਖ ਲਓ।
ਹਾਂਜੀ ਉਹੀ ਹੈ ਜਿਵੇਂ ਅੱਜ ਕੱਲ੍ਹ ਕਿਹਾ ਜਾਂਦਾ ਕਿ, ਐਜੂਕੇਸ਼ਨ ਨਾਲ ਕੋਈ ਵੀ ਉਹ ਦੂਜਾ ਨਹੀ ਕਰਨਾ ਜਿਵੇਂ, ਸਾਰੇ ਕਹਿੰਦੇ ਆ ਜਿਹੜੇ ਨਵੇਂ ਨੇਤਾ ਉੱਠਦੇ ਆ ਤਾਂ ਹਮ।
ਪਰ ਇਹ ਜ਼ਰੂਰੀ ਹੈ ਕਿ ਹ ਟੈਕ। ਹਾਂਜੀ ਟੈਕਨੋਲੋਜੀ ਨੂੰ ਐਜੂਕੇਸ਼ਨ ਵਾਸਤੇ ਯੂਜ ਕਰੀਏ ਨਾ ਕਿ ਸਿਰਫ ਟਾਈਮ ਵਾਸਤੇ। ਟਾਈਮ ਵੇਸਟ ਕਰਨ ਵਾਸਤੇ।
ਹਾਂਜੀ ਇਹ ਤਾਂ ਜ਼ਰੂਰੀ ਚੀਜ਼ ਹੈ ਕਿ ਐਜੂਕੇਸ਼ਨ ਨੂੰ ਹੁਣ ਜਿਵੇਂ ਜਿਹੜੀ ਟੈਕਨੋਲੋਜੀ ਆ ਉਹ ਜਦ। ਇਹੀ ਚੀਜ਼ਾਂ ਬਣਾਈ ਬੰਦੇ ਦੇ ਫਾਇਦੇ ਲਈ ਬਣਾਈ ਗਈ ਹੈ ਤਾਂ ਕਿ ਬੰਦਾ ਸੌਖਾ ਰਹੇ। ਸੌਖ, ਔਖੀ ਚੀਜ਼ ਕਰ ਸਕੇ, ਤਾਂ ਅੱਜ ਕੱਲ੍ਹ ਕਈ ਲੋਕ ਨੇ। ਜਿਹੜੇ ਉਹਨਾਂ ਦਾ ਗਲਤ ਇਸਤੇਮਾਲ ਕਰ ਰਹੇ ਉਹਦੀ ਜਗ੍ਹਾ ਕਈ ਇਹੋ ਜਹੇ ਵੀ ਨੇ ਜਿਹੜੇ ਉਹਨੂੰ। ਆਪਣੇ ਦੂਜੀ ਤਰ੍ਹਾਂ ਯੂਜ ਕਰ ਵਰਚੁਅਲ ਰਿਐਲਟੀ ਏ ਆਈ ਦੇ ਵਾਂਗੂ ਆਰਟੀਫਿਸ਼ਲ ਇੰਟੈਲੀਜੈਂਸ ਜਿਵੇਂ ਕੁਛ। ਚੀਜ਼ਾਂ ਯੂਜ਼ ਐ ਜਿਹੀ ਕਰ ਰਹੇ ਨੇ ਜਿਨਾਂ ਬੱਚੇ ਹੋਰ ਜ ਰੋਬੋਟਿਕਸ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ। ਕਾਫੀ ਚੀਜ਼ ਉਹਦੇ ਹੈਲਪ ਕਰ ਰਹੇ ਨੇ ਉਹਦੇ ਚ।
ਹਾਂਜੀ ਲੇਕਿਨ ਤੇ ਗਲਤ ਯੂਜ ਨਾ ਕਰੇ ਤਾਂ ਤੋਂ ਹੀ ਠੀਕ ਹੈ। ਹਾਂਜੀ ਹਾਂਜੀ ਸਹੀ ਕਿਹਾ ਦੇਖੋ ਅੱਜ ਕਲ ਐਜੂਕੇਸ਼ਨ। ਐਜੂਕੇਸ਼ਨ ਨਾਲ ਹੀ ਸੁਸਾਇਟੀ ਆਗੇ ਬੜਤੀ ਹੈ ਜੀ ਜਿੇ। ਜਿੱਥੇ ਐਜੂਕੇਸ਼ਨ ਹੁੰਦੀ ਹੈ ਤੇ ਉੱਥੇ ਕ੍ਰਾਈਮ ਵੀ। ਕਮਾਉਂਦਾ ਏ, ਝਗੜਾ ਕਮਾਉਂਦਾ ਏ, ਔਰ ਡਿਵਲਪਮੈਂਟ ਜ਼ਿਆਦਾ ਹੁੰਦਾ ਏ।
ਹਾਂਜੀ -ਹਾਂਜੀ ਜਿੰਨਾ ਬੰਦਾ ਪੜ੍ਹਿਆ ਲਿਖਿਆ ਤਾਂ ਉਹਨਾਂ ਹਿਸਾਬ ਨਾਲ ਆਪਣੇ ਏਰੀਆ ਨੂੰ ਵੀ ਉਹਨਾ ਪੜਿਆ ਲਿਖ। ਉਹੇ ਆਪਣੇ ਏਰੀਏ ਦੇ ਵਿੱਚ ਓਨਾ ਕੰਮ ਕਰ ਸਕਦੇ ਜੇ ਆਪਣੇ ਜਿਹੜੇ ਆਪਣੇ ਪੋਲੀਟਿਕਸ ਨੇ ਜੇ, ਜ਼ਿਆਦਾ ਪੜ੍ਹੇ ਲਿਖੇ ਹੋਣ ਤਾਂ ਉਸ ਹਿਸਾਬ ਨਾਲ ਵਧੀਆ ਪੜ੍ਹੇ ਲਿਖੇ ਵਾਂਗੂ ਕੰਮ ਵੀ ਕਰ ਸਕਦੇ ਨੇ। ਜਿਹੜੇ ਆਪਾਂ ਮੰਨਦੇ ਨੇ ਜਾਂ, ੰ ਰਖਿਆ ਗਿਆ ਜਿਹੜੀ ਚੀਜ਼।
ਦੇਖੋ ਅੱਜ -ਕੱਲ੍ਹ ਦੇ ਬੱਚੇ ਤੋਂ ਐਜੂਕੇਸ਼ਨ ਕੇ। ਸੱਤ ਸੱਤ ਤੇ ਨਵੀਂ ਨਵੀਂ ਸਕਿੱਲ ਵੀ ਸਿੱਖ ਰਹੇ ਹੁੰਦੇ ਆ ਅੱਜ ਕੱਲ ਤਾਂ ਪਤਾ ਨੀ ਕੀ ਅਸੀਂ ਕਿਸੇ ਨਵੀਂ। ਚੱਲ ਰਹੀ ਹੁੰਦੀ ਹੈ ਬੱਚੇ ਨੂੰ ਸਿਰਫ਼ ਮਾਰਕਸ ਦਾ ਪ੍ਰੈਸ਼ਰ ਨਾ ਪਾਓ। ਉਹਨੇ, ਸਕਿਲ ਵੀ ਸਿਖਾਓ ਨਵੀ -ਨਵੀ।
ਸਹੀ ਗੱਲ ਅੱਜ- ਕੱਲ ਜਿਵੇਂ ਐਂ ਹਰ ਚੀਜ਼ ਮਾਰਕਸ ਦੇ ਉੱਪਰ ਡਿਪੈਂਡ ਨਹੀਂ ਕੁੱਛ ਐਂ ਹਰ ਚੀਜ਼। ਕੁਛ ਚੀਜ਼ਾਂ ਡਿਪੈਂਡ ਨੇ ਪਰ ਬੱਚੇ ਨੂੰ ਐਡਮਿਸ਼ਨ। ਉਹ ਤੋਂ ਬਾਅਦ ਤਾਂ ਮਾਰਕਸ ਦੇ ਵਿੱਚ ਪੁੱਛਿਆ ਵੀ ਨਹੀਂ ਜਾਂਦਾ ਜਾਂ ਬੱਚਿਆਂ ਕੋਾਲਜ ਹੋ ਜਾਂਦਾ।
ਦੇਖੋ ਜੀ ਟੀਚਰ ਦੀ ਰੋਲ ਬਹੁਤ ਹੋਤੀ ਏ। ਹਾਂਜੀ ਟੀਚਰ ਦੀ ਬਹੁਤ ਹੀ ਰੋਲ ਹੁੰਦੀ ਏ ਐਜੂਕੇਸ਼ਨ ਵਿੱਚ। ਤੇ ਤ ਟੀਚਰ ਨੂੰ ਸਿਰਫ। ਸਿਲੇਬਸ ਨਹੀਂ ਪੜ੍ਹਾ ਪੜ੍ਹਾਣਾ ਚਾਹੀਦਾ ਟੀਚਰ ਨੂੰ ਚਾਹੀਦਾ ਕਿ ਅੱਜ ਕੱਲ੍ਹ ਤਾਂ। ਜੈਸੇ- ਜੈਸੇ ਜਨਰੇਸ਼ਨ ਗਰੋ ਅਪ ਕਰ ਰਹੀ ਹੈ, ਤਾਂ ਉਹਨਾਂ ਨੂੰ ਚਾਹੀਦਾ ਕਿ, ਉਹਨਾਂ ਨੂੰ ਬਤਾਆ ਕਿ ਕੈੇ ਕੈਸੇ ਟੈਕਨੋਲੋਜੀ ਡੈਵਲਪ ਹੋ ਰਹੀ ਏ ਤੇ ਉਹਨਾਂ ਨੂੰ ਇਸ ਸਕੂਲ ਸੇ ਹੀ ਲੈ ਕੇ ਚਲੇਂਗੇ ਨਾ। ਅਹ ਤੇ ਫਿਰ ਉਹ ਨਾ ਮਾਇੰਡ ਵੀ ਡਿਵਲਪਡ ਹੋ ਜਾਂਦਾ ਏ ਟੈਕਨੋਲੋਜੀ ਨੂੰ ਲੈ ਕੇ।
ਹਾਂਜੀ ਉਹਹੀ ਕਹਿ ਰਹੇ ਜਿਵੇਂ -ਜਿਵੇਂ ਜਿਵੇਂ ਆਪਣੀ ਅ ਅੱਗੇ ਵੱਧ ਰਹੀ ਆ ਅੱਜ ਦੇ ਉਹ ਜਨਰੇਸ਼ਨ ਅੱਗੇ ਵੱਧ ਰਹੀ ਤਾਂ ਉਸ ਹਿਸਾਬ ਨਾਲ ਉਹਨਾਂ ਨੂੰ ਵੀ। ਡੇਟ ਹੋਣਾ ਚਾਹੀਦਾ ਪੁਰਾਣੇ ਟੈਕਸ। ਬੁੱਕਾਂ ਮਤਲਬ ਪੁਰਾਣੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਹੋਈਆਂ ਉਹ ਤੋਂ ਥੋੜ੍ਹਾ ਅੱਗੇ ਵਧਣਾ ਚਾਹੀਦਾ ਉਹਨਾਂ ਨੂੰ।
ਹਾਂਜੀ ਇਹੀ ਵ ਜ਼ਹੀ ਗੱਲ ਹੈ ਜੀ ਪਰ ਸਿਰਫ। ਬੁਕਸ ਏਜੂਕੇਸ਼ਨ ਕਾਫੀ ਨਹੀਂ ਹੈ ਲਾਈਫ ਦੀ ਏਜੂਕੇਸ਼ਨ ਵੀ ਬਹੁਤ ਜ਼ਰੂਰੀ ਹੁੰੰਦੀ ਹੈ। ਹਾਂਜੀ ਹਾਂਜੀ। ਅਗਰ ਬੰਦਾ ਉਸ ਵਿੱਚ ਫਸਾ ਰਹਿ ਜਾਂਦਾ ਹੈ ਤਾਂ ਲਾਈਫ ਵਿੱਚ ਕਿਆ ਸਿੱਖੇਗਾ।
ਠੀਕ ਹੈ ਜੀ ਬੰਦੇ ਦੀ। ਜਿਵੇਂ ਮੈਂਟਲ ਹੈਲਥ ਦੇ ਨਾਲ ਤਾਂ ਉਹਦੀ ਫਿਜ਼ਕਲ ਬੋਡੀ ਦੀ ਵੀ ਹੈਲਥ ਉਹਦੇ ਨਾਲ ਉਹ ਵੀ ਯੰਤਰ ਮੰਨੀ ਜਾਂਦੀ ਹੈ ਕਿ ਉਹ ਵੀ ਹੋਣੀ ਚਾਹੀਦੀ ਆ ਦੋਨੋਂ ਗਰੋ ਹੋਣੀ ਬਹੁਤ ਜ਼ਰੂਰੀ ਆ।
ਹਾਂਜੀ ਉਹਨੇ ਇਹ ਵੀ ਸਿਖਾਉਣਾ ਹੁੰਦਾ ਕਿ ਉਨੇ ਫੇਲੀਅਰ ਐਕਸੈਪਟ ਕਰਨਾ ਸਿਖਾਓ ਤੇ ਤੁਸੀਂ ਅਗਰ ਫੇਲ ਹੋ ਜਾਂਦੇ ਹੋ ਜ਼ਿੰਦਗੀ ਵਿੱਚ। ੀ ਜ਼ਿੰਦਗੀ ਹੈ ਈ ਨਹੀਂ ਰੁਕ ਜਾਂਦੀ ਹੈ ਕਿਉਂਕਿ ਜ਼ਿੰਦਗੀ ਵਿੱਚ ਹਰ ਬਾਰ ਸਕਸੈਸ ਨਹੀਂ ਮਿਲਦੀ। ਇਹਨਾਂ ਦਾ ਮਤਲਬ ਯੇ ਨੀ ਸੀ ਕਿ ਜ਼ਿੰਦਗੀ ਯਈ ਰੁਕ ਜਾਂਦੀ ਏ। ਤੇ ਆ ਗੇ ਬੜ੍ਹੋ ਤੁਸੀਂ ਮੂੰਵ ਓਨ ਕਰੋ। ਹਾਂਜੀ।
ਇੱਕ ਟਾਈਮ ਤੇ ਹਾਰ ਤੇ ਹਾਰ ਜਿੱਤ ਵੀ ਬਹੁਤ ਜ਼ਰੂਰੀ ਹੈ ਜੀ ਬੰਦੇ ਨੂੰ ਆਪਣੇ ਆਪਣੇ ਬਾਰੇ ਵੀ ਪਤਾ ਲੱਗਦਾ ਕਿ ਬੰਦਾ ਕਿੱਥੇ ਸਟੈਂਡ ਕਰ ਰਿਹੇ ਹੈ।
ਹਾਂਜੀ ਦੇਖੋ ਜੀ ਜਬ ਤੱਕ ਹਮ ਕਰੇਗੇ ਨੀ ਜਬ ਤੱਕ ਹਮ ਸਮੁੰਦਰ ਗਹਿਰਾਈ ਵਿੱਚ ਨਹੀਂ ਉਤਰੇਗੇਂ ਜੀ ਜ ਹੂੰ ਕੀ ਪਤਾ। ਤਾ ਹੋਊਗਾ ਕਿ ਕਿੰਨਾ ਕਿੰਨਾ ਗਹਿਰਾ ਹੈ ਕਿੰਨਾ ਗਹਿਰਾ ਨਹੀਂ ਹੈ। ਹਾਂਜੀ ਸਹੀ ਗੱਲ। ਤੇ ਫੇਲੀਅਰ ਕ ਵੀ ਤਭੀ ਪਤਾ ਚਲੇ ਚਲੇਗਾ ਨੀ ਅ ਜਦੋਂ ਹਮ ਯੂਸ ਕਰੇਂਗੇ ਕਿ ਕੋਈ ਸਕੀਲ ਕੋ ਜਾਂ ਕਿਸੀ ਚੀਜ਼ ਮੇ ਨਯੇ ਨਏ ਨਵੀਂ-ਨਵੀਂ ਚੀਜ਼ ਮੇ ਹਮ ਜਾਏਂਗੇ। ਤਭੀ ਤੋ ਹਮੇ ਪਤਾ ਚਲੇਗਾ ਨੀ ਕਹਾਂ ਐਗਜਿਸਟ ਕਰਤੇ ਹੈ ਹਮ
ਹਾਂਜੀ ਤਾਂ ਉਹੀ ਆ ਬੱਚੇ ਉਸ ਹਿਸਾਬ ਨਾਲ ਬੰਦਾ ਆਪਣੀ ਇੰਪਰੂਵ ਕਰ ਸਕਦਾ ਬੰਦਾ ਦੱਸ ਸਕਦਾ ਕਿ ਹਾਂ ਮੈਨੂੰ ਇਹਦੇ ਚਖੌਰੇ ਤਾਂ ਮੈਂ ਇੰਨੇ ਕਰ ਸਕਦਾ ਵਧੀਆ।
ਹਾਂਜੀ ਚਲੋ ਠੀਕ ਹੈ ਜੀ ਫੇਰ ਗੱਲ ਕਰੇਗੇ ਠੀਕ ਹੈ ਜੀ। ਠੀਕ ਹੈ ਜੀ ਸਤਿ ਸ੍ਰੀ ਅਕਾਲ।